ਹੈਲੋ
ਹੈਲੋ ਹਾਂਜੀ ਸਾਸ੍ਰੀਕਾਲ ਜੀ।
ਸਾਸਰੀਕਾਲ ਜੀ ਹੋਰ ਸੁਣਾਓ ਕੀ ਹਾਲ ਚਾਲ ਨੇ?
ਵਧੀਆ ਜੀ ਵਧੀਆ, ਵਧੀਆ ਤੁਸੀ ਸੁਣਾਓ ਠੀਕ ਠਾਕ?
ਹਾਂਜੀ, ਹਾਂਜੀ ਅਸੀਂ ਵੀ ਠੀਕ ਐ ਹੋਰ ਤੁਆਡੇ ਬੱਚੇ ਠੀਕ ਨੇ?
ਹਾਂਜੀ, ਹਾਂਜੀ ਬਸ ਬੱਚੇ ਗਏ ਨੇ ਸਕੂਲ ਤੇ ਗੁੜੀਆ ਮੇਰੀ ਘਰ ਈ ਆ। ਹਾਂਜੀ
ਬਸ, ਬਸ ਅਸੀਂ ਵੀ ਬ ਚੇ ਸਕੂਲ ਛੱਡਣ ਗਏ ਸੀ ਤੇ ਮੈਂ ਦੇਖਿਆ ਕਿ ਲੋਕਾਂ ਨੇ ਸੜਕਾਂ ਦੇ ਉੱਪਰ ਹੀ ਕੂੜਾ ਸੁੱਟਿਆ ਹੋਇਆ ਏਦਾਂ ਫੈਲਾਇਆ ਹੋਇਆ ਕੂੜਾ ਕਿ
ਹੂੰ, ਹੂੰ, ਹੂੰ, ਹੂੰ।
ਹੋਈ ਆ।
ਸਾਡੇ ਦੇਖੋ ਪਤਾ ਕੀ ਐ ਸਾਡੇ ਸ਼ਹਿਰ 'ਚ ਵੀ ਐਵੇਂ ਈ ਹੈਗਾ ਅ ਏਥੇ ਸਾਡੇ ਨਾ ਸਬਜ਼ੀ ਮੰਡੀ ਹੇਗੀ ਐ ਓਥੇ ਬੌਤ ਜੇੜੇ ਜੇੜੇ ਕਾਫ਼ੀ ਲੋਗ ਹੈਗੇ ਨੇ। ਓ ਆਪਣਾ ਫਰੂਟ ਦੀ ਰੇਹੜੀਆਂ ਵੀ ਲੱਗੀ ਹੁੰਦੀ ਓਥੇ। ਓਥੇ ਕੇਲੇ ਵੀ ਜੇੜੇ ਖਾ ਕੇ ਓ ਸੜਕਾਂ ਤੇ ਸੁੱਟ ਦਿੰਦੇ ਨੇ ਤੇ ਜੇੜੇ ਸਾਡੇ ਨੌਜਵਾਨ ਤੇ ਬਜ਼ੁਰਗ ਜੇੜੇ ਬੰਦੇ ਹੁੰਦੇ ਐ। ਓ ਸੈਰ ਸੂਰ ਤੇ ਫਿਰ ਰਾਤੀ ਨਿਕਲਦੇ ਐ। ਤੇ ਮੈਂ ਓਨਾਂ ਨੂੰ ਕਈ ਵਾਰ ਦੇਖਿਆ ਕਿ ਓ ਓਥੇ ਡਿੱਗ ਜਾਂਦੇ ਨੇ। ਤੇ ਭਿਆਨਕ ਸੱਟਾਂ ਵੱਜ ਜਾਂਦੀਆਂ ਓਨਾਂ ਨੂੰ ਤੇ ਐ ਤੇ ਬਹੁਤ ਜ਼ਿਆਦਾ ਮਤਲਬ ਚਿੰਤਾ ਦਾ ਕਾਰਨ ਹੈਗਾ।
ਹਾਂਜੀ-ਹਾਂਜੀ ਸਾਡੇ ਤੇ ਬਾਜ਼ਾਰ ਓ ਸਬਜ਼ੀ ਸੁਬਜੀ, ਸਬਜ਼ੀ ਵੀ ਲੱਗਦੀ ਆਂ ਰੇੜੀਆਂ ਲੱਗਦੀਆਂ ਵਾ ਤੇ ਜੇੜੀਆਂ
ਬਿਲਕੁਲ-ਬਿਲਕੁਲ।
ਜਾਂ ਓ ਗਲੀ ਸਬਜ਼ੀਆਂ ਨਾ ਉੱਥੇ ਸੜਕਾਂ ਤੇ ਸੁੱਟ ਕੇ ਚਲੇ ਜਾਂਦੇ ਨੇ। ਏਨੀ ਕੈਦੇ ਕਿ ਚਲੋ ਅਸੀਂ ਸਫ਼ਾਈ ਦਾ ਵੀ ਥੋੜ੍ਹਾ ਧਿਆਨ ਰੱਖੀਏ।
ਹਾਂ ਓ ਤਾਂ ਹੈ ਈ ਐ ਦੇਖੋ ਪਤਾ ਕੀ ਏ ਮੈਂ ਕਾਫ਼ੀ ਵਾਰ ਦੇਖਿਆ। ਐ ਕੀ ਕਹਿੰਦੇ ਆਪਣਾ ਸਬਜ਼ੀਆਂ ਜੇੜੀ ਗੱਲ ਸੜ੍ਹ ਜਾਂਦੀਆਂ ਓ ਸੜਕਾਂ ਤੇ ਸੁੱਟ ਦਿੰਦੇ ਨੇ। ਤੇ ਫੇਰ ਰਸਤੇ ਵਿੱਚ ਮਤਲਬ ਪੈਰ ਵੀ ਫਿਸਲ ਜਾਂਦਾ ਜਿਸ ਕਾਰਨ ਕਾਫੀ ਸੱਟਾਂ ਲੱਗਣ ਦਾ ਡਰ ਹੁੰਦਾ ਹੈ ਖ਼ਾਸ ਕਰ ਜੇੜੇ ਸਾਡੇ ਬਜ਼ੁਰਗ ਉਹੀ ਰਸਤੇ ਨਿਕਲਦੇ ਨੇ ਸੈਰ ਵਾਸਤੇ।
ਹਾਂਜੀ-ਹਾਂਜੀ।
ਤੇ ਉੱਥੇ ਮੈਂ ਦੇਖਿਆ ਵੀ ਕਾਫ਼ੀ ਬੰਦੇਆਂ ਨੂੰ ਸੱਟ ਵੱਜੀ ਐ। ਤੇ ਮੈਂ ਤੇ ਕਈ ਵਾਰ ਜੇੜੇ। ਸਾਡੇ ਨਗਰ ਪ੍ਰੀਸਦ ਹੈਗਾ। ਉੱਥੋਂ ਦੇ ਸਫ਼ਾਈ ਕਰਮਚਾਰੀ ਹੈਗੇ ਨੇ ਮੈਂ ਓਨਾ ਨੂੰ ਕਈ ਵਾਰ ਕੋਲ ਵੀ ਕੀਤੀ। ਵੀ ਏਸ ਸਮੱਸਿਆ ਦਾ ਸਮਾਧਾਨ ਜਲਦ ਤੋਂ ਜਲਦ ਕਰਾਇਆ ਜਾਏ ਤਾਂ ਕਿ ਜੇੜੇ ਆਮ ਲੋਕ ਜੇੜੇ ਨਿਕਲਦੇ ਨੇ ਉੱਥੋਂ ਉੱਥੇ ਉਨਾਂ ਦਾ ਸਹੀ ਤਰੀਕੇ ਨਾਲ ਆਣ-ਜਾਣ ਤੇ ਕੋਈ ਏਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਏ।
ਹਾਂਜੀ, ਹਾਂਜੀ, ਹਾਂਜੀ ਲੋਕਾਂ ਨੂੰ ਚਾਈਦਾ ਕਿ ਚਲੋ ਫਾਇਦਾ ਧਿਆਨ ਸਿਰ ਰੱਖੀਏ ਤਾਂ ਕਿ ਜਿੱਦਾਂ ਅਸੀਂ ਆਪਣਾ ਘਰ ਸਾਫ਼-ਸੁਥਰਾ ਰੱਖਦੇ ਹਾਂ। ਓਦਾਂ ਸੜਕਾਂ ਵੀ ਸਾਫ਼-ਸੁਥਰੀਆਂ ਰੱਖਣੀਆਂ ਚਾਈਦੀਆਂ ਵਾ।
ਹਾਂ ਓਤਾਂ ਹੈ ਈ ਏ ਦੇਖੋ ਪਤਾ ਕੀ ਹੈ ਹੁਣ ਗਲੀ ਸੜੀ ਸਬਜ਼ੀਆਂ ਸੁੱਟਣਗੇ ਹੁਣ ਅੱਗੇ ਬਰਸਾਤ ਦੇ ਮੌਸਮ ਚੱਲ ਰਹੇ ਨੇ ਬਰਸਾਤ ਜਦੋਂ ਪਏਗੀ ਓ ਸਾਰੀ ਸਬਜ਼ੀਆਂ ਹੋਰ ਸੜਨਗੀਆਂ ਜਿਹਦੇ ਕਾਰਨ ਮੱਛਰ ਵੀ ਪੈਦਾ ਹੋਣਗੇ ਕੀੜੇ ਵੀ ਪੈਦਾ ਹੋਣਗੇ। ਓ ਫਿਰ ਐ ਜਦੋਂ ਪਾਣੀ ਇਕੱਠਾ ਹੋਏਗਾ ਬਾਰਿਸ਼ ਦਾ। ਅਤੇ ਓ ਪਾਣੀ ਜਦੋਂ ਲੋਕਾਂ ਦੇ ਘਰ ਤੱਕ ਪੌਂਚੇਗਾ ਅਤੇ ਉਹਦੇ ਰਾਹੀਂ ਕੀੜੇ ਵੀ ਪੌਂਚਣਗੇ। ਤੇ ਓਦੇ ਵਿੱਚ ਜੇੜੇ ਸਾਡੇ ਛੋਟੇ-ਛੋਟੇ ਬੱਚੇ ਵੀ ਹੈਗੇ ਘਰ ਚ ਓ ਫਿਰ ਬੱਚਿਆਂ ਨੂੰ ਕੀੜਿਆਂ ਤੋਂ ਮਤਲਬ ਓ ਲੜ ਵੀ ਸਕਦੇ ਨੇ ਉਹਨਾਂ ਨੂੰ ਮੱਛਰ ਵੀ ਕੱਟ ਸਕਦੇ ਨੇ ਜੀਦੇ ਨਾਲ ਅੱਜਕੱਲ੍ਹ ਬੱਚੇਆਂ ਨੂੰ ਬੋਤ ਜਿਆ ਬਿਮਾਰੀਆਂ ਹੋ ਜਾਂਦੀਆਂ।
ਹਾਂਜੀ-ਹਾਂਜੀ ਐ ਤੇ ਹੈ ਹੀ ਆ।
ਹੂੰ, ਹਾਂਜੀ-ਹਾਂਜੀ।
ਸਾਡੇ ਵੀ ਕੂੜੇ ਉਠਾਣ ਵਾਲੇ ਆਂਦੇ ਨੀ ਹੈਗੇ ਤੇ ਪਤਾ ਨੀ ਕਿਉਂ ਹੀ ਆਂਦੇ ਹੈਗੇ ਜੇ ਆਂਦੇ ਆ ਸਾਡੀ ਇੱਧਰ ਗਲੀ ਵਿੱਚ ਆਂਦੇ ਈ ਨੀ ਹੈਗੇ ਪਰੇ ਈ ਹੋ ਕੇ ਚਲੇ ਜਾਂਦੇ ਨੇ ਸਾਨੂੰ ਵੀ ਬੜੀ ਪ੍ਰੋਬ
ਹੂੰ-ਹੂੰ, ਬਿਲਕੁਲ, ਬਿਲਕੁਲ, ਬਿਲਕੁਲ ਬਲਕਿ ਘਰ ਚ ਵੀ ਪਿਆ-ਪਿਆ ਕੂੜਾ ਸੜ ਜਾਂਦਾ। ਓਦੀ ਸਮੈਲ ਆਂਦੀ ਐ। ਅ ਮੈਂ ਵੀ ਅ ਕਈ ਜੇੜੇ ਸਾਡੇ ਇੱਥੇ ਪਾਰਸ਼ਲ ਰੈਗੇ ਨੇ। ਜੇੜੇ ਐਮ ਸੀ ਹੁੰਦੇ ਆ ਓਨਾਂ ਨੂੰ ਪਾਰਿਸ਼ਦ ਕੈਦੇ ਆ ਸਾਡੇ ਐਥੇ ਓਨਾਂ ਨੂੰ ਮੈਂ ਕਈ ਵਾਰ ਕੰਪਲੇਂਟ ਕੀਤੀ ਮੈਂ ਕਿਹਾ ਜੀ ਜੇੜੇ ਅ ਆਪਣਾ ਕੂੜਾ ਲੈਣ ਵਾਸਤੇ ਆਂਦੇ ਆ ਘਰ-ਘਰ ਸਵੱਛ ਭਾਰਤ ਅਭਿਆਨ ਵਾਲੇ ਓਨਾ ਨੂੰ ਮੈਂ ਕਈ ਵਾਰੀ ਕਿਹਾ ਵੀ ਹੈ ਬਈ ਆ ਗਲੀ ਵਿੱਚ ਆਓ। ਕੂੜਾ ਚੱਕੋ ਤੇ ਨਾਲੀਆਂ ਵੀ ਸਾਫ਼ ਕਰਾਓ ਨਾਲੀਆਂ ਵਿੱਚ ਵੀ ਚਲੋ ਬਾਜ਼ਾਰਾਂ ਦੀ ਗੱਲ ਤੇ ਹੈ ਹੀ ਹੈ ਬਈ ਬਾਜ਼ਾਰ ਚ ਗੰਦਗੀ ਹੈ ਉਹ ਬਾਜ਼ਾਰਾਂ ਦੇ ਨਾਲ ਨਾਲ ਗਲੀਆਂ ਵਿੱਚ ਵੀ ਮਤਲਬ ਏਨੀ ਗੰਦਗੀ ਹੋਈ ਪਈ ਐ ਮੈਂ ਤਾਨੂੰ ਕੀ ਦੱਸਾਂ। ਜੜੇ ਨਾਲੀ ਹਾਂ ਜੇੜੀ ਨਾਲੀਆਂ ਵੀ ਸਾਫ਼ ਕਰਨ ਵਾਸਤੇ ਨੀ ਆਂਦੇ। ਬਾਰ-ਬਾਰ ਜੇੜੇ ਮੇਨ ਬਾਜ਼ਾਰ ਹੈਗੇ ਨੇ ਉੱਥੋਂ ਸਾਫ਼ ਕਰਕੇ ਚਲੇ ਜਾਂਦੇ ਨੇ ਬਾਕੀ ਐਥੇ ਏਨਾਂ ਨੂੰ ਆਣ ਦਾ ਕੋਈ ਮਤਲਬ ਪਤਾ ਈ ਨੀ ਹੈਗਾ। ਕਿਉਂਕਿ ਸਾਡੇ ਜੇੜੇ ਗਲੀ ਦੇ ਲੋਕ ਐ ਓ ਓਨਾਂ ਨੂੰ ਕੰਪਲੇਂਟ ਨੀ ਕਰਦੇ ਮੈਂ ਜਦੋਂ ਕੰਪਲੇਂਟ ਕਰਦਾ ਵਾਂ ਓਦੋਂ ਆ ਜਾਂਦੇ ਨੇ ਜਦੋਂ ਨਾ ਕਰਾਂ ਤੇ ਓ ਆ ਨੀ ਪਾਂਦੇ।
ਹਾਂਜੀ-ਹਾਂਜੀ ਏ ਤੇ ਹੈ ਈ ਆ ਬਸ ਸਾਡੇ ਵੀ ਏਹੀ ਹਾਲ ਹੈ ਜੀ ਗਲੀ ਦਾਂ ਨਾਲੀਆਂ ਦਾ ਕੂੜਾ ਕੱਡ ਕੇ ਚੱਲ ਜਾਂਦੇ ਨੇ ਫੇਰ ਉਠਾਣ ਈ ਨੀ ਆਂਦੇ ਓ ਪਯਾ-ਪਯਾ ਏਦਾਂ ਈ ਸੜਦਾ ਰੈੰਦਾ ਓਥੇ ਈ। ਫੇਰ ਉੱਥੇ ਸੁੰਡੀਆਂ ਕੀੜੇ ਪੈਦਾ ਹੋ ਜਾਂਦੇ ਨੇ ਫੇਰ ਓ ਲੋਕਾਂ ਦੇ ਘਰਾਂ ਚ ਈ ਜਾਣੇ ਨੇ।
ਹੂੰ ਬਿਲਕੁਲ ਸਹੀ ਗੱਲ ਏ ਜੀ ਮੈਂ ਤੇ ਤਾਨੂੰ ਦੱਸ ਤੇ ਰੇਹਾ ਵਾਂ। ਅਹ ਕੀ ਕੈੰਦੇ ਨੇ ਗੰਦਗੀ ਦਾ ਕੋਈ ਨਾ ਕੋਈ ਸਮਾਧਾਨ ਹੋਣਾ ਚਾਇਦੈ। ਹੁਣ ਅਹ ਮੈਂ ਆਪਣੇ ਘਰ ਦੀ ਗੱਲ ਕਰਦਾ ਵਾਂ ਅਹ ਜਦੋਂ ਵੀ ਬਰਸਾਤ ਵਗੈਰਾ ਆਣ ਦਾ ਮੌਸਮ ਹੁੰਦਾ। ਮੈਨ ਪਤਾ ਏ ਕਿ ਉੱਥੇ ਜਗ੍ਹਾ-ਜਗ੍ਹਾ ਕੂੜਿਆਂ ਦੇ ਢੇਰ ਲੱਗੇ ਏ ਨੇ। ਠੀਕ ਹੈ ਨਾਲੀਆਂ ਬਿਲਕੁਲ ਜਾਮ ਨੇ। ਫਿਰ ਮੈਨੂੰ ਇੱਕ ਦਵਾਈ ਦਾ ਛਿੜਕਾਓ ਕਰਨਾ ਪੈਂਦਾ। ਜਿਦੇ ਨਾਲ ਨਾਲੀ ਦੇ ਕੀੜੇ ਬਾਹਰ ਨਾ ਆਣ ਕਿਉਂ ਜਦੋਂ ਬਾਹਰ ਆਣਗੇ ਘਰਾਂ ਵਿੱਚ ਜਾਣਗੇ ਤੇ ਫਿਰ ਓ ਕਾਰ ਵਿੱਚ ਆ ਕੇ ਬ ਛੋਟੇ ਬੱਚਿਆਂ ਨੂੰ ਮਤਲਬ ਅ ਵਢਣ ਗੇ ਯਾ ਕੁਛ ਕੱਟਣਗੇ ਤੇ ਓਦੇ ਨਾਲ ਮਤਲਬ ਕੀ ਕੈੰਦੇ ਆ ਬੱਚ ਬੱਚਿਆਂ ਨੂੰ ਬਿਮਾਰੀ ਹੋਣ ਦਾ ਖ਼ਤ ਖਤਰਾ ਰੈੰਦਾ। ਹਾਂਜੀ-ਹਾਂਜੀ। ਤੇ ਤੁਸੀਂ ਵੀ ਆਪਣੇ ਘਰ ਦੀਆਂ ਸਫਾਈ ਔਰ ਆਪਣੇ ਆਸ- ਪੜੋਸ ਦੀ ਸਫਾਈ ਰੱਖਿਆ ਕਰੋ। ਤੇ ਕੀ ਕੈੰਦੇ ਆ ਆਪਣਾ ਅਹ ਆਸ-ਪੜੋਸ ਵਿੱਚ ਆਪਣੇ ਜਿੰਨਾ ਵੀ ਏਰੀਆ ਉੱਥੇ ਕੀ ਕੈੰਦੇ ਆਪਣਾ ਅ ਗੰਦਗੀ ਨਾ ਫੈਲਾਣ ਦੋ। ਠੀਕ ਹੈ ਉਹਦੇ ਆਸ-ਪਾਸ ਤੁਸੀਂ ਦਵਾਈ ਦਾ ਛਿੜਕਾਓ ਕਰੋ। ਜਿਸ ਨਾਲ ਕੀੜੇ ਪੈਦਾ ਨਾ ਹੋਣ ਦੇਖੋ ਅਸੀਂ ਤੇ ਕਰਦੇ ਆ ਠੀਕ ਐ ਤੁਸੀਂ ਵੀ ਕਰ ਸਕਦੇ ਓ ਓਦੇ ਵਿੱਚ ਤੁਹਾਡਾ ਆਪਣਾ ਹੀ ਫੈਦਾ ਗੰਦਗੀ ਨਹੀਂ ਫੈਲੇਗੀ ਹਾਂ ਗੰਦਗੀ ਵੀ ਨੀ ਫੈਲੇਗੀ। ਉਹਦੇ ਨਾਲ ਜਿਹੜੇ ਤੁਹਾਡੇ ਘਰ ਦੇ ਬੱਚੇ ਐ ਫੈਮਿਲੀ ਮੈਂਬਰ ਨੇ ਠੀਕ ਐ ਅੱਗੇ-ਅੱਗੇ ਬਰਸਾਤਾਂ ਮੌਸਮ ਵਿੱਚ ਬੋਤ ਦੀਆਂ ਬਿਮਾਰੀਆਂ ਹੁੰਦੀਐ ਤੇ ਓਦੇ ਕਾਰਨ ਤੁਹਾਨੂੰ ਥੋੜ੍ਹਾ ਜਿਹਾ ਖਿਆਲ ਰੱਖਣਾ ਪਏਗਾ ਆਪਣੇ ਘਰ ਦਾ ਅਤੇ ਆਸ-ਪੜੋਸ ਦੇ ਵਾ ਵਰਨ ਦਾ
ਹਾਂਜੀ-ਹਾਂਜੀ।
ਹਾਂਜੀ-ਹਾਂਜੀ।
ਬਸ ਵਧੀਆ ਏ ਜੀ ਬਸ ਤੁਸੀਂ ਸੁਣਾਓ?
ਕੀਦਾ, ਬਸ ਵਧੀਆ ਠੀਕ ਠਾਕ। ਹੋਰ ਸੁਣਾਓ ਜੀ, ਆਪਣਾ ਤੁਹਾਡੇ ਘਰ ਪਰਿਵਾਰ ਸਭ ਠੀਕ ਨੇ?
ਹਾਂਜੀ ਹਾਂਜੀ ਸਭ ਠੀਕ ਨੇ।
ਚਲੋ ਵਧੀਆ ਹੀ ਚਾਹੀਦਾ ਐ, ਹੋਰ ਸੁਣਾਓ ਜੀ? ਤੁਹਾਡੇ ਬੱਚੇ ਕਿਸ ਟਾਈਮ ਆਂਨਦੇ ਸਕੂਲ ਤੋਂ?
ਸਾਡੇ ਦੁਪਹਿਰ ਨੂੰ ਏ ਮੇ ਡੇਢ ਵਜੇ ਆਦਾਂ ਕਾਕਾ ਮੇਰਾ ਬਸ ਮੁੰਡਾ ਜਾਂਦਾ ਮੇਰੀ ਕੁੜੀੇ ਛੋਟੀ ਆ ਤੇ ਤੇ ਘਰ ਹੀ ਰਹਿੰਦੀ ਹੈ ਅਜੇ ਬਸ
ਅੱਛਾ ਅੱਛਾ ਤੇ ਤੁਸੀਂ ਟਿਊਸ਼ਨ ਵਗੈਰਾ ਪੜ੍ਹਾਉਂਦੇ ਓ?
ਨਹੀਂ ਬਸ ਗੁੜੀਆ ਮੇਰੀ ਛੋਟੀ ਹੈ ਨਾ ਤੇ ਥੋੜ੍ਹਾ ਟਾਈਮ ਜਿਹਾ ਨਹੀਂ ਲੱਗਦਾ ਮੈਨੂੰ।
ਅੱਛਾ ਅੱਛਾ।
ਹੂੰ ਦੇਖੋ ਬੱਚਾ ਛੋਟਾ ਹੋਵੇ ਤੇ ਫੇਰ ਬੱਚੇ ਦਾ ਵੀ ਖਿਆਲ ਰੱਖਣਾ ਪੈਂਦਾ ਵਾ ਫੇਰ ਦੂਸਰਾ ਕੰਮ ਕਿੱਥੇ ਹੁੰਦਾ ਵਾ।
ਇਹ ਤੇ ਹੈ ਹੀ ਹੈ ਸਹੀ ਗੱਲ ਏ, ਨਾਲੇ ਘਰ ਦੇ ਕੰਮ ਨੀ ਖ਼ਤਮ ਹੁੰਦੇ ਜੀ ਘਰ ਦੇ ਕੰਮ, ਅਹ ਕੀ ਕਹਿੰਦੇ ਆਪਣਾ ਖਤ ਖਤਮ ਹੋਣ ਦਾ ਨਾਮ ਈ ਨੀ ਲੈਂਦੇ ਝਾੜੂ, ਪੋਚਾ ਰੋਟੀ ਇੱਕ ਟਾਈਮ ਦਾ ਹੋਇਆ ਫਿਰ ਦੂਸਰੇ ਟੈਮ ਦਾ ਸ਼ੁਰੂ ਹੋ ਜਾਂਦਾ ਐ।
ਹਾਂਜੀ ਹਾਂਜੀ, ਬਸ ਤੁਹਾਨੂੰ ਪਤਾ ਹੀ ਹੈ ਛੋਟੇ ਬੱਚੇ ਅੱਜ ਕੱਲ ਕੋਈ ਢੰਗ ਨਾਲ ਖਾਂਦੇ ਨੀ ਐ ਉਨਾਂ ਦੇ ਪਿੱਛੇ- ਪਿੱਛੇ ਫਿਰਕੇ ਉਹ ਨੂੰ ਖਾਣਾ ਖੁਵਾਣਾ ਪੈਂਦਾ ਵਾ, ਫੇਰ ਇਨ੍ਹਾਂ ਨੂੰ ਫਾਸਟ ਫੂਡ ਖੁਵਾ ਲੋ ਉਹ ਕਹਿਣਗੇ ਅਸੀਂ ਖਾ ਲਾਂਗੇ ਘਰ ਦੀ ਬਣੀ ਹੋਈ ਚੀਜ਼ ਬਣੀ ਨੀ ਖਾ
ਹਾਂ ਇਹ ਤੇ ਹੈ ਹੀ ਹੈ ਸਹੀ ਗੱਲ ਹੈ, ਤੇ ਅ ਕੀ ਕਹਿੰਦੇ ਤੁਸੀਂ
ਘੱਟ ਦਿੰਦੀ ਆ।
ਨਈ- ਨਈ ਬਹੁਤ ਅੱਛੀ ਗੱਲ ਐ ਤੇ ਬਹੁਤ ਵਧੀਆ ਗੱਲ ਐ। ਤੇ ਤੁਸੀਂ ਆਪਣੇ ਪਿੰਡ ਦੇ ਬਾਰੇ ਦੱਸੋ ਮਤਲਬ ਪਿੰਡ- ਪੁੰਡ ਸਭ ਠੀਕ ਨੇ?
ਹਾਂਜੀ ਪਿੰਡ ਚ ਸਭ ਵਧੀਆ ਵਾ। ਬਸ ਪਿੰਡ ਚ ਵੀ ਸਭ ਲੱਗੇ ਰਹਿੰਦੇ ਨੇ ਕਿਉਂ ਪਿੰਡਾਂ ਚ ਤੁਹਾਨੂੰ ਪਤਾ, ਡੰਗਰ- ਡੁੰਗਰ ਹੁੰਦ ਨੇ ਗੱਜਾਂ ਮੱਝਾਂ, ਗਾਵਾਂ ਮਤਲਬ ਉਹਨਾਂ ਚ ਉਹਨਾਂ ਦਾ ਟੈਮ ਲੰਘ -ਲੁੰਗ ਜਾਂਦਾ ਵਾ। ਖੇਤੀਬਾੜੀ ਕਰਨ ਵਿੱਚ ਬਸ
ਇਹ ਤਾਂ ਹੈ ਹੀ ਐ, ਤੇ ਅ ਮੈਂ ਹਾਂ ਮੈਂ ਤੁਹਾਡੇ ਕੋਲ ਪੁੱਛਣਾ ਚਾਹਵਾਂਗਾ ਉੱਥੋਂ ਦੇ ਬਾਰੇ ਵੀ, ਉੱਥੇ ਮਤਲਬ ਸਾਫ- ਸਫਾਈ ਰਹਿੰਦੀ ਹੈ ਜਿਹੜੇ ਉੱਥੇ ਜਿਹੜੇ -ਜਿਹੜੇ ਉੱਥੋਂ ਦੇ ਜਿਹੜੇ ਸਰਪੰਚ ਹੁੰਦੇ ਆ ਪਿੰਡਾਂ ਦੇ ਵਿੱਚ ਕਿਆ ਉਹ ਸੰਰਪ ਟਾਈਮ -ਟਾਈਮ 'ਤੇ ਆ ਕੇ ਤੁਹਾਡੇ ਆਸ, ਪਾਸ ਦਾ ਮਤਲਬ ਦੇਖਦੇ ਆ ਸਫ਼ਾਈ- ਸਫਾਈ ਦਾ ਰਿਸ਼ਟਮ।
ਨੀ ਖੈਰ ਸਾਡੇ ਤੋ ਤੇ ਹੈ ਸਫ਼ਾਈ ਤੇ ਹੁਣ ਪਹਿਲੇ ਨਾਲੋਂ ਕਾਫ਼ੀ ਸੁਧਾਰ ਹੋ ਗਿਆ ਪਿੰਡ ਵਿੱਚ ਪਹਿਲੇ ਨਹੀਂ ਸੀ। ਕੁਛ ਏਦਾਂ ਦਾ, ਪਰ ਹੁਣ ਤੇ ਹੈ ਕੂੜੇ ਵਾਲੇ ਵੀ ਆਉਂਦੇ ਨੇ। ਪਤਾ ਕੀ ਪਿੰਡ ਵਿੱਚ ਨਾ ਗਲੀਆਂ ਬਹੁਤ ਵੱਡੀਆਂ- ਵੱਡੀਆਂ ਹੁੰਦੀਆਂ ਤੇ ਅਮ ਕੂੜੇ ਦੇ ਟੈਂਪੂ ਆਉਂਦੇ ਨਾ ਤੇ ਉਹ, ਸਾਰੀ ਮਤਲਬ ਗਲੀਆਂ ਚ ਘੁੰਮ ਦਿੰਦੇ ਨੇ। ਸ਼ਹਿਰਾਂ ਚ ਇਹ ਪ੍ਰੋਬਲਮ ਹੁੰਦੀ ਹੈ ਕਿ ਗਲੀਆਂ ਛੋਟੀਆਂ ਹੁੰਦੀਆਂ ਤੇ ਉਹ ਆ ਨੀ ਸਕਦੇ ਤੇ ਪਿੱਛੇ ਹੀ ਖਲੋ ਜਾਂਦੇ ਫੇਰ ਉਹ ਕਈਆਂ ਨੂੰ ਪਤਾ ਲੱਗਦਾ ਕੂੜੇ ਵਾਲੇ ਆਏ ਐ ਕਈਆਂ ਨਹੀਂ ਵੀ ਪਤਾ ਲੱਗਦਾ ਹੈਗਾ, ਤੇ ਇਸ ਚੀਜ਼ ਦੀ ਬੜੀ ਪ੍ਰੋਬਲਮ ਹੋ ਜਾਂਦੀ ਐ। ਤੇ ਪਿੰਡਾਂ ਵਿੱਚ ਤਾਂ ਕੋਈ ਐਸੀ ਦਿੱਕਤ ਨੀ ਉਹ ਟੈਂਪੂ ਆ ਜਾਂਦੇ ਤੇ ਸਾਰੇ ਕੂੜਾ ਸੁੱਟੀ ਹੀ ਦਿੰਦੇ ਐ।
ਹਾਂ ਇਹ ਤੇ ਹੈ ਹੀ ਸਹੀ ਗੱਲ ਐ। ਤੇ ਮੈਂ ਇੱਕ ਗੱਲ ਤੁਹਾਨੂੰ ਕਰਨਾ ਚਾਹਵਾਂਗਾ। ਤੁਸੀਂ ਆਪਣੇ ਪਿੰਡ 'ਚ ਵੀ, ਆਪਣੇ ਜਿਹੜੇ ਘਰ ਦੇ ਫੈਮਿਲੀ ਮੈਂਬਰ ਹੈਗੇ ਨੇ, ਉਹਨਾਂ ਨੂੰ, ਵੀ ਇੱਕ ਵਾਰੀ ਕਹਿ ਦੇਣਾ ਕਿ, ਸਾਫ਼ ਸਫ਼ਾਈ ਦਾ ਧਿਆਨ ਰੱਖਣ ਕਿਉਂਕਿ, ਅੱਜ -ਕੱਲ੍ਹ ਹੁਣ ਬਰਸਾਤਾਂ ਦਾ ਮੌਸਮ ਆ ਗਿਆ ਘਰ 'ਚ ਸ਼ਾਇਦ ਤੁਹਾਡੇ ਵੀ ਛੋਟੇ ਬੱਚੇ ਹੋਣੇ ਆ, ਉਹਨਾਂ ਨੂੰ ਧਿਆਨ ਚ ਰੱਖਦੇ ਹੋਏ ਆਪਣਾ, ਸਾਫ਼ ਸਫ਼ਾਈ ਦਾ ਧਿਆਨ ਰੱਖੋ, ਉੱਥੇ ਵੀ ਤੁਸੀਂ ਉਹ ਜਿਹੜੇ ਕੀ ਕੀੜਿਆਂ ਮਰ ਣੋਂ ਵਾਲੀ ਦਵਾਈ ਹੈ, ਉਹ ਸੱਟਦੇ ਰਿ ਕਰੋ ਤਾਂ ਕਿ, ਕਿਸੇ ਨੂੰ, ਕੋਈ ਦਿੱਕਤ ਨਾ ਆਏ, ਸਿਹਤ ਵਗੈਰਾ, ਠੀਕ ਹੈ ਨਾ ਜੀ
ਹਾਂਜੀ, ਇਹ ਤੇ, ਹੈ ਹੀਏ ਪਿੰਡਾਂ ਚ ਹੁੰਦਾ ਨਾ,, ਗੋਇਆ- ਗੋਆ ਹੁੰਦਾ ਵਾ ਉਸ ਕਾਰਨ ਵੀ, ਥੋੜਾ ਮੱਛਰ ਵਗੈਰਾ ਹੋ ਜਾਂਦਾ ਆ
ਠੀਕ ਹੈ- ਠੀਕ ਹੈ ਚਲੋ ਠੀਕ ਹੈ ਮੈਡਮ ਚੱਲੋ ਫਿਰ ਮੈਨੂੰ ਕੋਲ ਆ ਰਿਹਾ ਪਿੱਛੋਂ, ਮੈਂ ਕੀ ਕਹਿੰਦੇ ਨੇ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ
ਹਾਂਜੀ, ਠੀਕ ਹੈ ਜੀ, ਸਤਿ ਸ੍ਰੀ ਅਕਾਲ ਜੀ।
ਹਮ
ਸੁ
ਅੱ ਠਗ